ਹਾਂਜੀ, ਸਤ੍ਰ ਸਤਿ ਸ਼੍ਰੀ ਅਕਾਲ, ਤੁ ਠੀਕ ਹੋ?
ਹਾਂਜੀ-ਹਾਂਜੀ।
ਹਾਂਜੀ, ਹਾਂਜੀ-ਹਾਂਜੀ, ਮੈਂ ਠੀਕ ਆਂ ਹੋਰ ਟਾਈਮ ਹੀ ਨਹੀਂ ਮਿਲਦਾ ਬ ਹਾਂਜੀ-ਹਾਂਜੀ, ਕੱਲ ਤਾਂ ਸਾਨੂੰ ਕੱਪੜੇ ਧੋ ਕੇ, ਨਾ ਕੇ ਆਈ ਆਂ, ਜੋਤ ਬੱਤੀ ਕੀਤੀ। ਹਾਂ, ਗਰਮੀ ਸੀ ਓ ਪਸੀਨੇ ਆਂਦੇ ਪੇ ਸੀ।
ਅਸੀਂ ਵੀ ਆਪਣੀ ਰੋਟੀ ਸਬਜ਼ੀ ਬਣਾ ਕੇ ਹੱਟੇ ਆਂ, ਬਸ ਹੁਨ ਦੁੱਧ ਆਨਾ।
ਮੈਨੂੰ ਤਾਂ ਸਮਝ ਨੀ ਆ ਰੀ ਕੀ ਬਣਾ ਕੀ ਨਾ ਬਣਾ ਸਬਜ਼ੀ ਸਮਜ਼ ਨੀ ਆਂਦੀ ਹੈਗੀ। ਆਲੂ ਬੈਂਗਣ ਲਿਆਈ ਆਂ ਸਵੇਰ ਅਸਤੇ। ਹਾਂ ਬਸ ਸਮਝ ਨੀ ਆ ਰੀ ਕੀ ਬਨਾਵਾਂ ਕਿ ਨਾ ਬਸ ਸੋਚੀ ਜਾ ਰਹੀ ਕਿੰਨੀ ਦੇਰ ਦੀ। ਹੁੰ, ਹੋਰ ਕਾਕਾ ਕੀ ਕਰਦਾ ਪਆ?
ਐ ਟਿਊਸ਼ਨ ਤੋਂ ਆਇਆ ਤੇ ਟੀ-ਵੀ ਦੇਖ ਰਿਹਾ ਸਗੋਂ ਸਾਡੇ ਵੀ ਨੀ ਸਮਝ ਆਂਦੀ ਕੋਈ ਖਾਂਦਾ ਵੀ ਨੀ ਹੈਗਾ ਸਬਜ਼ੀਆਂ।
ਬਸ ਓਇਓ ਤੇ ਨਾ ਬਨਾਓ ਤਾਂ ਵੀ
ਹਾਂ ਬਸ ਪਹਿਲ ਇਹ ਬਨਾਨੀ ਤੇ ਪੈਂਦੀ ਪਰ ਬਨਾ ਦੇਨੇ ਆਂ। ਮੂੰਹ ਬਨਾ ਕੇ ਸੀ ਪਰ ਖਾ ਲੈਂਦੇ ਨੇ ਥੋੜ੍ਹੀ-ਥੋੜ੍ਹੀ ਲਗਾ-ਲਗਾ ਕੇ।
ਹਾਂਜੀ, ਹਾਂਜੀ, ਹਾਂਜੀ ਹੋਰ ਹੋਰ ਸੁਣਾਓ। ਹੋਰ
ਅਸੀਂ ਵੀ ਸਬਜ਼ੀ ਤੇ ਹਾਂਜੀ, ਹਾਂਜੀ ਅਸੀਂ ਵੀ ਸਬਜ਼ੀ ਦੁਪਹਿਰ ਦੀ ਫਿਰ ਰਾਜਮਾਂ ਖਾਵਾਂਗੇ, ਸਿਰਫ ਰੋਟੀਆਂ ਹੀ ਬਣਾਈਆਂ ਅਸੀਂ।
ਹਾਂ ਹ ਦੁੱਖ ਕਰੇ ਕੀ ਬੰਦਾ ਇੱਕ ਟਾਈਮ
ਹਾਂ ਰਾਜਮਾਂ ਛੋਲੇ ਵਗੈਰਾ ਤੇ ਖਾਧੇ ਜਾਂਦੇ ਸੀ ਸਵੇਰੇ ਸ਼ਾਮੀ। ਦਾਲਾਂ ਵੀ ਅਸੀਂ ਦਿਨੇ ਝਾਈ ਵੀ ਵਾਰੀ ਹੁੰਦੀ ਨਾ ਝਾਈ ਨੀ ਖਾਂਦੀ ਦਾਲਾਂ ਖੁਸ਼ ਹੋ ਕੇ।
ਅੱਛਾ, ਉਹ ਲੱਤਾਂ ਪੀੜ ਹੁੰਦੀਆਂ ਨਾ, ਵਾਈ ਹੁੰਦੀ ਨਾ।
ਨਹੀਂ ਉਹਨਾਂ ਨੂੰ ਪਸੰਦ ਹੀ ਨਹੀਂ ਹੈਗੀਆਂ ਦਾਲਾਂ।
ਅੱਛਾ-ਅੱਛਾ।
ਸਗੋਂ ਉਹਨਾਂ ਨੂੰ ਪਤੋੜ ਤਲ ਕੇ ਦਵਾਂਗੇ।
ਅੱਛਾ।
ਹਾਂਜੀ, ਓ ਪਕੌੜੇ, ਪਤੋੜ ਇਹ ਸਭ ਖੁਸ਼ ਹੋ ਕੇ ਖਾਂਦੇ ਨੇ।
ਹਾਂ ਮੇਰੀ ਸੱਸ ਵੀ ਐਂ ਕਰਦੀ ਸੀ, ਵੱਡੇ ਬੰਦਿਆਂ ਨੂੰ ਖਾਣ ਸਵਾਦ ਲੱਗਦੇ ਨੇ।
ਹਾਂ ਪਕੌੜੇ, ਪੂੜੇ ਇਹ ਕੁਝ ਖੁਸ਼ ਹੋ ਕੇ ਖਾਂਦੇ ਨੇ ਓ।
ਹੁੰ, ਮੰਮੀ ਨੇ ਕਹਿਣਾ ਮੈਨੂੰ ਤੇ ਤੂੰ ਪਕੌੜ, ਪਾਪੜ ਤਲਦੇ। ਦੋ ਪਕੌੜੇ ਤਾਲ ਦੇ, ਮੈਂ ਤਾਂ ਰੋਟੀ ਖਾ ਲਾਂਗੀ ਏਦੇ ਨਾਲ। ਮੰਮੀ ਵੀ ਇਵੇਂ ਕਰਦੇ ਹੁੰਦੇ ਸੀ, ਹਾਂ। ਹੋਰ, ਹਾਂ-ਹਾਂ, ਚਲੀ ਗੀ ਸੀ, ਹਾਂ। ਨਈ, ਸਵੇਰੇ ਚਲੀ ਗੀਸੀ, ਦਸ ਵਜੇ।
ਸਵੇਰੇ-ਸਵੇਰੇ ਪੋੰਚ ਗੇ ਹੋਨੇ ਫੇਰ ਤੇ।
ਹੋ, ਪੋਂਚ ਗੇ ਔ ਡੇਢ ਦੋ ਵਜੇ ਪੋੰਚ ਗੀ ਸੀ ਅਪਣੀ ਗੱਡੀ ਚ, ਅਪਨੀ ਗੱਡੀ ਨਾ।
ਚੱਲਣੇ ਆ ਨਾ, ਤੇ ਫੇਰ ਅਸੀਂ ਵੀ ਹਾਂ, ਦੁਪੈਰੇ ਬਾਰਾਂ, ਸਾਡੇ ਬਾਰਾਂ ਪੋਂਚ ਜਾਂਨੇ ਆ।
ਹਾਂ ਸੁਖ ਹੁੰਦਾ ਟੈਮ ਨਾਲੰ ਬੰਦਾ ਪਹੁੰਚ ਜਾਂਦਾ ਹੈਗਾ, ਹਾਂ। ਅੱਛਾ, ਅੱਛਾ, ਅੱਛਾ ਅਪ ਡਾੳਨ
ਤੇ ਅੱਠ ਵਜਦਾ ਹਾਂਜੀ ਛੋੜਨ ਜਾਂਦੇ ਨੇ ਨਾ ਫੇਰ ਅਪ-ਡਾਊਨ ਕਰਦੇ ਨੇ।
ਨਾਲੇ ਫੇਰ ਕੀ ਕੈਂਦੇ ਨੇ ਟੈਮ ਨਾਲ ਨਿਕਲੋ ਹੁਣ ਤਾ ਰੋਡ ਇੰਨਾ ਦੂਜਾ ਬਣ ਗਿਆ ਨਾ ਇੰਨਾ ਟਾਈਮ ਨੀ ਲੱਗਦਾ ਉਸ ਪਾਸੇ।
ਠੀਕ ਐ।
ਹੁੰ ਰੋਡ ਦੂਜਾ ਬਨ ਗਿਆ ਨਾ ਇੰਨਾ ਟਾਈਮ ਨੀ ਲੱਗਦਾ ਇਸ ਪਾਸੇ, ਪੈਲੇ ਤੇ ਅੱਠ ਘੰਟੇ ਲੱਗ ਜਾਂਦੇ ਸੀ।
ਹਾਂਜੀ। ਕੋਈ ਨੀ, ਕੋਈ ਨੀ।
ਹਾਂਜੀ-ਹਾਂਜੀ।
ਹੁੰ-ਹੁੰ।
ਹੈਲੋ
ਹਾਂਜੀ।
ਹਾਂਜੀ, ਕੋਈ ਆ ਗਿਆ ਸੀ।
ਹਾਂਜੀ-ਹਾਂਜੀ।
ਅੱਛਾ-ਅੱਛਾ।
ਔ ਦੁੱਧ ਲੈ ਕੇ ਆਏ ਨੇ ਨਾ ਬਜ਼ਾਰੋ।
ਅੱਛਾ, ਕਿਉਂ ਕਰ
ਗਾਂ ਹਜੇ ਦੁਧ ਣੀ ਨਾ ਦੇਰੀ ਗਾਂ ਏ ਨਾ ਸੂਣ ਵਾਲੀ ਏ।
ਠੀਕ, ਠੀਕ।
ਤੇ ਸਗੋਂ ਗਾਂ ਨੇ ਦੁੱਧ ਦੇਣਾ ਤੇ ਡੇਢ ਮੀਨਾ ਹੋ ਗਿਆ ਦਿੰਦੀ ਈ ਨੀ ਪਈ ਦੁੱਧ।
ਔਰ ਹਜੇ ਵੀ ਔ ਡੋਕਟਰ ਨੂੰ ਬੁਲਾਇਆ ਸੀਗਾ ਜੋ ਔ ਕੈਂਦੇ ਕਿ ਗਾਂ ਨੂੰ ਸੂਣ ਚ ਹਜੇ ਢਾਈ ਮੀਨੇ ਹੈਗੇ ਨੇ।
ਅੱਛਾ-ਅੱਛਾ
ਕਰਕੇ ਫੇਰ ਅਸੀ ਹਾਂਜੀ।
ਟੋਟਲ ਕਿੰਨਾ ਟਾਈਮ ਲੱਗਦਾ ਐ ਗਾਂ ਸੁਣ ਇਚ?
ਐਸਾ ਗਾਂ ਦਾ, ਫਿਰ ਸਗੋਂ ਦੁੱਧ ਅਸੀਂ ਬਜ਼ਾਰੋਂ ਲੈ ਕੇ ਆਣੇ ਆ।
ਹਾਂ ਜਿਨਾਂ ਨੂੰ ਪਈਆਂ ਹੋਣ ਘਰ ਦੀ ਆਦਤਾ ਉਨਾਂ ਨੂੰ ਪਸੰਦ ਵੀ ਨੀ ਆਂਦਾ।
ਹਾਂਜੀ ਨਈ ਸਵਾਦ ਵੀ ਨੀ ਲੱਗਦਾ ਸਗੋ ਤੇ। ਬਜਾਰੀ ਦੁਧ ਤੇ ਨਿਰਾ ਧੁੰਧ ਪਾਣੀ ਵਰਗਾ ਟੇਸਟਆਦਾ।
ਹੁੰ, ਮੈਂ ਲੈ ਕੇ ਆ ਰੀ ਸਾਮਣੇ ਸ਼ੋਪ ਤੋਂ, ਅੱਸੀ-ਅੱਸੀ ਰੁਪੇ ਹਾਂ ਅੱਸੀ ਰੁਪੇ ਲੈਰੀ ਦੁਧ ਬੜਾ ਵਧੀਆ ਦੇ ਰਿਆ।
ਅਸੀਂ ਔਨਾਂ ਕੋਲੋਂ ਈ ਲਿਆਨੇ ਆ ਅੱਸੀ ਰੁਪਏ। ਬਟ ਸਾਨੂੰ ਔ ਦੂਸਰਾ ਪੀਣ ਦੀ ਆਦਤ ਹੋਈ ਦੀ ਨਾ ਗਾਂ ਦੀ ਹਾਂ।
ਸਵਾਦ ਲੱਗਣਾ ਈ ਨੀ। ਤੁਹਾਨੂੰ ਪਸੰਦ ਆਣਾ ਨੀ, ਕਿਉਂਕਿ ਸਾਡੇ ਸਾਹਮਣੇ ਹੈਗੇ ਨਾ ਉਹਨਾਂ ਦਾ ਵੀ ਇ ਹਾਲ ਏ। ਉਹ ਲਿਆਂਂਦੇ ਨੇ ਕਦੀ-ਕਦੀ ਕਹਂਦੇ ਧੋੜਾ ਟਾਈਮ- ਘੱਟ ਜਾਂਦਾ ਲਿਆਦੇ ਹਾਂ। ਉਹਨਾਂ ਦੀ ਸ਼ਾਇਦ ਸੋਣ ਵਾਲੀਏ ਗਾਂ। ਤੇ ਫੇਰ ਉਹ ਕਹਿੰਦੇ ਸਾਨੂੰ ਪਸੰਦ ਹੀ ਨੀ ਆਂਦਾ ਧੁੰਧ ਪਰ ਮਜਬੂਰੀ ਲੈਣਾ ਪੈਂਦਾ ਘੱਟ ਤੇ ਲੈਣਾ ਹੀ ਪੈਂਦਾ ਹਾਂ, ਹਾਂ ਟੇਸਟ-ਟੇਸਟ ਨੀ ਹਾਂ ਤੇ ਹਾਂ- ਦਿੰਦੇ ਨੇ ਸਾਨੂੰ ਪੜੋਸੀ ਸਾਡੇ ਕਈ ਵਾਰੀ ਜਿਸਰਾ ਮੈਂ ਘੱਟ ਵੱਧ ਜਾਏ ਨਾ ਕਿਧਰੇ ਗਈ ਹੋਵਾਂ ਤੇ ਫੇਰ ਆ ਕਹਿੰਦੇ ਨੇ ਵੀ ਤੁਸੀਂ ਥੋੜਾ ਬੱਹੁਤ ਦੁੱਧ ਲੈ ਲਿਆ ਕਰੋ। ਫੇ ਸਮੇਂ ਵਿਹਲੇ ਕਵੇਲੇ ਕਿਧਰੋਂ ਆਈ ਸੀ ਬਾਹਰੋਂ ਦੋ ਤਿੰਨ ਦਿਨ ਬਾਦ ਆਈ। ਤੇ ਕਈ ਵਾਰ ਦੇ ਦਿੰਦੇ ਨੇ ਸਾਨੂੰ ਛੂਟ ਹੀ ਨਹੀਂ ਕਰਦਾ ਸਾਨੂੰ ਪੋਟੀਆਂ ਲੱਗ ਜਾਂਦੀਆਂ ਨੇ। ਪਿਓਰ ਦੁੱਧ ਹੁੰਦਾ ਨਾ, ਪਿਓਰ, ਪਿਓਰ ਦੁੱਧ ਨਾ ਪਿਓਰ। ਪਿੳਰ ਦੁੱਧ ਹੈ ਆਰਤ ਨੀ ਆਰਤ ਹਾਂ ਤੁਹਾਨੂੰ ਆਦਤ ਹੈ। ਹਾਂ ਪਿਓਰ ਹੀ
ਸਾਨੂੰ ਹੈ ਨਾ ਕਈ ਲੋਕ ਕਹਿੰਦੇ ਨੇ ਕਿ ਨਮਕੀਨ ਹੈਗਾ। ਪਰ ਅਸੀਂ ਕਹਿੰਦੇ ਸਾਨੂੰ ਨੀ ਲੱਗਦਾ। ਅਸੀਂ ਚਾਹ ਜਿੰਜ ਕੋਈ ਆਉਂਦਾ ਹੈਨਾ ਤੇ ਚਾਹ ਵਗੈਰਾ ਬਣਾਉਦੇ ਹਾਂ। ਤੇ ਉਹ ਸਗੋਂ ਕਹਿੰਦੇ ਨੇ ਕਿ ਤੁਹਾਡਾ ਦੁਧ ਨਾ
ਨਮਕੀਨ ਟੇਸਟ ਆਂਦਾ ਹਾਂ। ਬਸ ਟੇਸਟੀ ਲੱਗਦਾ ਸਾਨੂੰ ਤੇ ਕਾਓ ਦਾ ਟੇਸਟੀ ਲੱਗਦਾ ਅਸੀਂ ਲਗਾਇਆ ਸੀ ਨਾ ਪਹਿਲੇ ਇਹਨਾਂ ਕੋਲੋਂ।
ਸਾਡੇ ਇੱਧਰ ਅੱਗੇ ਕਰਕੇ ਹੈਗੇ ਨੇ ਤੇ ਟੇਸਟੀ ਲੱਗਦਾ ਸੀਗਾ ਦੁੱਧ ਤੇ।
ਨਹੀਂ ਸਗੋਂ ਸਾਨੂੰ ਸਗੋਂ ਆਦਤ ਪਈਦੀ ਔਰ ਬਰਕਤ ਵੀ ਹੁੰਦੀ ਹੈ ਘਰ ਦੇ ਦੁੱਧ ਚ ਹਾਂਜੀ।
ਬਹੁਤ ਫਰਕਤ ਹਾਂ, ਹਾਂ ਮੇਰੀ ਮੰਮੀ ਦਾ ਬੜੀ ਤਮੰਨਾ ਸੀ ਹਾਂ ਸੋਨੂੰ ਮੇਰੇ ਦੀ ਬੜੀ ਤਮੰਨਾ ਹੈ ਹਾ ਕਹਿੰਦਾ ਮੰਮੀ ਕਦੀ ਜਗਾ ਹੋਈ ਨਾ ਤੇ, ਗਾਂ ਜ਼ਰੂਰ ਰੱਖਾਂਗੇ ਆਪਣੇ ਘਰ ਤੇ ਡੰਗਰ।
ਅੱਛਾ ਅਛਾ।
ਕਹਿੰਦਾ ਮੰਮੀ ਹਾਂ ਬੜੇ ਤਮਨ ਕਹਿੰਦਾ ਮੇਰਾ ਬੜਾ ਮਨ ਹੈ। ਪਹਿਲੇ ਅਗਰ ਉਹ ਬਾਹਰ ਨਾ ਜਾਂਦਾ, ਫਿਰ ਕਾਓ ਵੀ ਹਾਂ, ਉਹ ਬਿਜਨਸ ਹੀ ਉਹ ਨੇ ਹੀ ਕਰਨਾ ਸੀਗਾ। ਹਾਂ, ਤੇ ਬੜਾ ਬੜਾ ਫਲ ਮਿਲਦਾ ਗਾ ਦੀ ਸੇਵਾ ਕਰਨ ਚ।
ਹਾਂ, ਨਹੀਂ ਉਹ ਤੇ ਪਤਾ ਹੈ ਗਾਂ ਦਾ ਤੇ ਹੁੰਦਾ ਹੈ, ਅਸੀਂ ਸਗੋਂ ਰੋ ਟਿ ਪਹਿਲੀ ਬਣਾਉਨਦੇ ਆਾਂ ਤੇ ਫੇਰ ਗਾ ਨੂੰ
ਹਾਂ, ਤੇਤੀ ਕਰੋੜ ਦੇਵੀ ਦੇਵਤੇ ਦਾ ਵਾਸ ਵੇ ਗਾਂ ਵੇਚ। ਹਾਂ, ਕਦੀ ਝੂਠੀ ਰੋਟੀ ਨਾ ਦਿਓ ਕਹਿੰਦੇ।
ਨਹੀਂ ਅਸੀਂ ਖੰਡ ਵਗੈਰਾ ਪਾ ਦਿੰਦੇ ਹਾਂ ਹਾਂਜੀ। ਖੰਡ ਪਾ ਦਿੰਨੇ ਆ ਤੇ ਜਿਸ ਤਰ੍ਹਾਂ ਪੂਨਿਆਂ ਵਗੈਰਾ ਕੁੱਛ ਹੁੰਦੀਆਂ ਨਾ ਤੇ ਫੇਰ ਅਸੀਂ ਗੁੜ ਦੀ ਢੇਲੀ ਰੱਖ ਦਿੰਦੇ ਹਾਂ।
ਠੀਕ ਹੈ, ਹੋਰ ਕਿੱਟੀ ਤੇ ਗਏ ਸੀ? ਕਿੱਥੇ ਜਾਂਦੇ ਹੋ?
ਹਾਂਜੀ ਹਾਂਜੀ ਇੱਥੇ ਲੋਕ ਕਲੀ ਹੁੰਦੀ ਹੈ, ਜਾਂ ਫਿਰ ਉੱਧਰ ਬਾਹਰ ਹੁੰਦੀ ਹੈ ਨਗਰ ਵਗੈਰਾ।
ਅੱਛਾ ਅੱਛਾ ਤੇ ਰਿਜੋਰਟ ਵਗੈਰਾ ਚ?
ਹਾਂਜੀ ਹਾਂਜੀ।
ਹਮ, ਹੋਰ ਸੁਣਾਓ?
ਬਸ, ਖਤਮ ਹੀ ਹੋਣ ਵਾਲੀਆਂ ਨੇ।
ਅੱਛਾ ਅੱਛਾ।
ਹਾਂਜੀ ਹਾਂਜੀ ਹਾਂਜੀ ਵੀ ਹੈਗੀਆਂ ਅਸੀ ਮੈਂਬਰ ਤੇ ਡਿਪੈਂਡ ਕਰਦਾ ਆ। ਮੰਥਲੀ ਮੰਥਲੀ ਮੰਥਲੀ ਆਭੀ ਨਾ ਮੈਂਬਰ ਡਿਪੈਂਡ ਕਰਦੀ ਹੈ। ਕਿ ਪਹਿਲੇ ਆਲੇ ਹੋਏ ਸੀ ਅਠਾਰਾਂ ਮੈਂਬਰ ਫਿਰ ਦੋ ਹੋਰ ਵੱਧ ਐ
ਹਮ, ਠੀਕ ਹੈ ਓਕ
ਪਹਿਲੇ ਅਸੀਂ ਤਾਈ ਜੀ ਕੋਲ ਪਾਈ ਦੇ ਸੀ ਆਪਣੀ
ਅੱਛਾ ਤਾਈ ਕਿਹੜੀ?
ਵੀ ਤਾਇ ਸਾਡੇ ਅਹ ਤਾਈ ਹੈਗੇ ਨੇ ਉਹ।
ਨਹੀਂ ਅੱਛਾ ਅੱਛਾ ਉਹ ਪਾਉਂਦੇ ਸੀ।
ਹਾਂ ਉਹ ਤੇ ਉਹ ਕਮੇਟੀ ਪਾਉਂਦੇ ਨੇ ਕਮੇਟੀ ਕਮੇਟੀ ਹਾਂਜੀ ਕਮੇਟੀ ਪਾਉਂਦੇ ਨੇ।
ਹੁਣ ਤੇ ਕਮੇਟੀ ਹੈਗੀ ਨਾ ਹਾ ਬਸ ਕਮੇਟੀਆ ਤੇ ਮੈਂ ਵੀ ਪਾਂਦੀ ਬੱਸ ਕਿੱਟੀ ਦਾ ਨਾਮ ਨੀ ਦਿੱਤਾ। ਕਮੇਟੀ ਤੇ ਮੈਂ ਹੀ ਪਾਂਉਣੀ ਹਾਂ ਹਾਂ ਉਹ ਤੇ ਫਿਰ ਪਰਚੀ ਹੋਗੀ ਨਾਲ। ਹਾਂ ਉਹ ਪਾਰਟੀ ਹੋ ਗਈ ਨਾ ਕਿਸ ਹਾਂ ਕੁਛ ਵੀ ਇੰਜੋਏਮੈਂਟ ਹੋ ਗਈ।
ਹਾਂ ਗੇਮ ਖੇਡਉਂਦੀਆਂ ਨੇ ਜਿਹੜੀ ਹੁੰਦੀ ਹੈ ਨਾ ਉਹ ਗੇਮ ਖੇਡਾਂਉਂਦੀ ਹੈ।
ਹਾਂ-ਹਾਂ। ਬਸ ਸਾਨੂੰ ਇੰਨਾ ਟਾਈਮ ਨੀ ਹੈਗਾ ਕੰਮਾ ਚ।
ਹਾਂ ਬਸ ਉਹ ਤਾਂ ਅਸੀਂ ਮੇਰੀ ਫਸਟ ਟਮ ਪਾਈ ਆ ਮੈਂ ਸਗੋਂ।
ਹਸ ਇੰਨਾ ਟਾਈਮ ਨੀ ਹੁੰਦਾ ਕਿਉਂਕਿ ਡਿਊਟੀ ਤੋਂ ਆਉਣਾ ਹੀ ਦੋ ਤਿੰਨ ਵੱਜ ਜਾਂਦੇ ਹੁਣ ਪੰਜ ਵਜੇ ਤੱਕ ਦੀ ਡਿਊਟੀ ਲੱਗੀ ਦੀ ਹੈ ਚੌਦਾਂ ਤਰੀਕ ਤੇ ਉਸ ਤੋਂ ਬਾਅਦ ਫਿਰ ਪਤਾ ਨੀ ਕਿੰਨੀ ਹਾਂ ਬਸ ਫਿਰ ਟਾਈਮ ਹੀ ਨੀ ਕੱਢ ਪਾਉਂਦੇ ਇਹਨਾਂ ਚੀਜ਼ਾਂ ਵਾਸਤੇ ਸਾਡੀ ਛੁੱਟੀ ਤੋਂ ਹੋ ਜਾਂਦੀ ਜਿਹੜੀ ਐਸ ਆਈ ਆਰ ਚ ਡਿਊਟੀ ਲੱਗੀ ਹ ਸੀ ਨਾ। ਇਹ ਪੰਜ ਵਜੇ ਤੱਕ ਨਾ ਹੈਗੀ ਹਾਂ ਐਸ ਆਰ ਦੀ ਹਾਂ। ਹੋਰ ਕਿੰਨੀਆਂ ਕਾਲ਼ਾ ਹੋ ਗਏ ਤੁਹਾਡੀਆਂ ਟੋਟਲ?
ਪਰ ਇਹ ਗੱਲ ਨੀ ਕਰਨੀ ਹੈਗੀ ਹੈ।
ਅੱਛਾ-ਅੱਛਾ ਹਮ। ਮੇਰੇ ਕੋਲ ਟਾਰਗੇਟ ਸਿਰਫ ਤੁਸੀਂ ਤੇ ਰੋਜੀ ਆਏ ਨਾ ਹੁਣ ਰੋਜੀ ਵੀ ਕੰਪਲੀਟ ਹੋ ਗਏ ਨੇ ਇਹ ਕੋਲ ਹੋਰ ਤੁਹਾਡੇ ਨਾਲ ਹੀ ਬਸ। ਮੇਰਾ ਕੋਲ ਪੰਜ-ਪੰਜ ਕਰਕੇ ਟਾਰਗੇਟ ਆ ਰਿਹਾ ਹੈ।
ਇੰਝ ਹੀ ਆਉਦਾ।
ਹਮ ਠੀਕ ਹੈ। ਠੀਕ ਹੈ ਹੋਰ ਸੁਣਾਓ।
ਅੱਛਾ, ਹਾਂਜੀ।
ਹਮ।
‍ਇੱਥੇ ਬਸ ਗਰਮੀ ਕਿਚਨ ਚ ਕਾਫੀ ਲੱਗਦੀ ਹੈ।
ਹਾਂ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਜਿਨ
ਪਾਇਆ‌ ਤਾਂ ਆਪਾਂ
। ਮੈਨੂੰ ਲੱਗਾ ਥੋੜਾ ਫਰਕ ਪੈਂਦਾ ਲੇਕਿਨ ਕਹਿੰਦੀ ਮੰਮੀ ਜੋ ਸਾਕੇ ਰੋਟੀ ਬਣਾਣੇ। ਲਗਵਾਇਆਂ ਉਹਨੇ ਵੀ ਲਗਇਆ ਛੱਤ ਵਾਲਾ ਵੀ ਰੈਸਟੂਰੈਂਟ ਵੀ ਲੱਗਾ ਲਣਾ ਦੱਸੀ ਘਰ ਵੀ ਲੱਗਾ ਸਾਡੀ ਛੱਤ ਨੀਂਵੀ ਸੀ। ਸਾਡਾ ਲੱਗ ਨੀ ਸਕਦਾ ਨਾ। ਜਸਰੀ ਤਾਂ ਉੱਚੀ ਹੈਗੀ ਹੈ ਉਹਨੇ ਹਾਂ ਉਹ ਭਮੀਰੀ ਪੱਖਾ ਛੋਟਾ ਹੁੰਦਾ। ਬੜਾ ਤੇਜ ਹਵਾ ਆਦੀ। ਉਹ ਕਹਿੰਦੀ ਮੰਮੀ ਰੋਟੀ ਬਣਾਉਣੀ ਤੇ ਬੰਦ ਕਰ ਦਿੰਦੀ ਆ। ਉਹ ਤੇ ਸਬਜ਼ੀ ਬਣਾਣੀ ਬੰਦ ਕਰ ਦੇਿੰਦੀ ਆ। ਤੇ ਜਿਸ ਤਰ੍ਹਾਂ ਮੰਨ ਲਓ ਕੁੱਛ ਹੋਰ ਕਰ ਰਹੀ ਹਾਂ, ਕਿਚਨ ਚ' ਖੜੀਆਂ ਸਫ਼ਾਈ ਕਰ ਰਹੀਆਂ। ਭਾਂਡੇ ਮਾਂਜ ਰਹੀਆਂ, ਕੁੱਛ ਵੀ ਕਰ ਰਹੀ ਫੇਰ ਮੈਂ ਚਲਾ ਕੇ ਖਲਾਉਂਦੀ ਹਾ ਮੈਂ। ਠੀਕ ਹੈ ਵੈਸੇ ਜਸਟ ਫੈਨ ਚੱਲਦਾ ਰਹਿੰਦਾ। ਹਾਂ, ਗੁਰਪੀਤ ਨੂੰ ਕਹਿ ਰਹੀ ਸੀ ਸਪੋਸ ਘੱਟ ਵੱਧ ਲਗਵ ਦੋ ਥੋੜਾ-ਬਹੁਤ ਮਤਲਬ ਰੋਟੀ ਬਣਾਉਦੇ ਘੱਟ ਕਰ ਲੈਂਦੇ। ਬੜਾ ਤੇਜ਼ ਤੇ ਗੈਸ ਉੱਡਦੀ ਹੈ।
ਇਹਨਾਂ ਦਾ ਉਹ ਨੀ ਹੁੰਦਾ ਕਿਚਨ ਵਾਲਿਆਂ ਦਾ ਸਾਡਾ ਵੀ ਇਸ ਤਰ੍ਹਾਂ ਹੀ ਘੱਟ ਵੱਧ ਨੀ ਹੁੰਦਾ।
ਠੀਕ ਹੈ। ਤਾਂ ਹੀ ਨਹੀਂ ਹੈਗਾ ਨਾਲ। ਉਹਨਾਂ ਨੇ ਅੱਜ ਹੀ ਲਗਾਇਆ, ਸ਼ਾਇਦ ਗੁਰਪ੍ਰੀਤ ਅੱਜ ਹੀ ਲਗਾਇਆ ਜਵਾਈ ਮੇਰੇ ਨੇ। ਹਾਂਜੀ, ਲਵਾਂਇਆ ਹੈਗਾ ਹਾਂ।
ਸਾਡਾ ਘੱਟ ਹਾਂਜੀ- ਹਾਂਜੀ ਸਾਡਾ ਘੱਟ ਵੱਲ- ਵੱਲ ਨੀ ਹੈਗਾ। ਵੈਸੇ ਹੀ ਹੈਗਾ ਵ।
ਨਹੀਂ ਘੱਟ-ਵਾਦ ਵਾਲਾ ਓ ਤਾਂ ਵੀ ਹੈਗਾ। ਉਹ ਘਹਿ ਰਰੀ ਸੀ ਲੈ ਕੇ ਆਉਣਾ। ਪਤਾ ਨੀ ਹੁਣ ਲੱਗੇਗਾ ਕਿ ਨਹੀਂ ਹਮ ਪਤਾ ਨੀ ਲੱਗੇ। ਹਾਂ, ਕਰ ਲੈ ਬੈ